ਹੈਲੋ
ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਹਾਂ ਠੀਕ ਹੈ ਠੀਕ ਹੈ ਤੁਸੀਂ ਸੁਣਾਓ ਠੀਕ ਆ
ਧੀਆ ਹਾਂਜੀ
ਬਸ ਵੇਲੇ ਬੈਠੇਆਂ ਵੇਲੇ ਹੋ ਗਿਆ ਹੁਣੇ ਹੀ ਬੈਠੇ ਹਾਂ ਹ
ਅੱਛ ਕ
ਨਹੀਂ ਨਹੀਂ ਹਜੇ ਕਿੱਥੇ ਹਜੇ ਤੇ ਬਸ ਥੋੜਾ ਮੂੰਹ ਦਾ ਸਵਾਦ ਟੇਸਟ ਟੁਸਟ ਕਰਦੇ ਪਏ ਆ ਪਾਪੜ ਸ਼ਾਪੜ
ਹਮ ਨਾਸ਼ਤਾ ਜਲਦੀ ਕਰ ਲੈਂਦੇ ਹੋਗੇ ਨਾ
ਅਹ ਨਾਸ਼ਤਾ ਕਰ ਲਈ ਗ ਸਾਢੇ ਨੌ ਪੌਣੇ ਦਸ
ਹਾਂ ਉਹ ਫੇਰ ਭੁੱਖ ਲੱਗ ਜਾਂਦੀ ਹੈ ਬਾਰਾਂ
ਹਮ ਹੋਰ ਮੈਂ ਸੋਚਿਆ ਚਲੋ ਕਿ ਨਾਮ ਲੈਂ ਪਹਿਲਾਂ ਥੋੜ੍ਹਾ ਖਾ ਲਈਏ ਪਾਪੜ ਛਾਪੜ ਫੇਰ ਬਾਅਦ ਵਿੱਚ ਕਰਨੇ ਆ ਲੰਚ
ਹਾਂ ਹੋਰ ਹਾਂਜੀ ਹਾਂਜੀ ਸੁ ਤੇਦਾ ਕਾ ਕਵੀ ਹਾਂਜੀ ਮੈਂ ਕਿਆ ਚੱਲ ਪੁੱਛਾ ਹਾਲ ਚਾਲ
ਠੀਕ ਹੈ ਠੀਕ ਹੈ ਚੰਗਾ ਕੀਤਾ ਹੋਰ ਬਣਾਇਆ ਕੀ ਅੱਜ ਸਭ ਠੀਕ
ਮੈਂ ਮੂੰਗੀ ਤੀ ਦਾਲ
ਅੱਛਾ ਅੱਛਾ ਠੀਕ ਅਸੀਂ ਅਜਹਾ ਉਹ ਬਣਾਇਆ ਕਟਲ ਕਦੀ ਸੁੋਣਿਆ ਕਟਰਲ
ਸੁਣੇ ਦਾ ਪਰ ਬਣਾਇਆ ਨੀ ਪਤਾ ਨੀ ਕਿਸ ਤਰ੍ਹਾਂ ਬਣਦਾ
ਹਮ ਬੰ ਮਾੜਾ ਜਿਹਾ ਨਮਕ ਤੇ ਹਲ ਹਾਂ ਪਾਣੀ ਚ ਫਰ ਉਬਲਣਾ ਰ ਜਨ ਫੇਿਰ ਗਲ ਗਿਆ ਤੇ ਫੇਿਰ ਫਿਰ ਤਲਣਾ ਵੀ ਹੁੰਦਾ ਨਾ ਹਮ ਇੱਕ ਉਬਾਲਾ ਮੈਂ ਹਾਂ ਮੈਂ ਵੈਸੇ ਬੋਆਇਲ ਕੀਤਾ ਨੀ ਸੀ ਐ ਇਸ ਤਰ੍ਹਾਂ ਹੀ ਗਰਮ ਪਾਣੀ ਚੰਗਾ ਉਬਲਣ ਵਾਲਾ ਸੀ ਪਾਣੀ ਮੈਂ ਫਰਿਜ ਵਿੱਚ ਰੱਖਤਾ ਤੇ ਫਿਰ ਨਾਮ ਨੇ ਦਾ ਬਣਾ ਲਿਆ
ਕਰਵਾਇਆ ਉਹ ਗਰਮ
ਹ ਹ ਹ ਹ ਉਹ ਫੇਿਰ ਆਹ ਉਹ ਫੇਿਰ ਕੀ ਨਾਮ ਨੇ ਅਦਰ ਤਲ ਲਿਆ ਉਹਨੂੰ ਤਲ ਕੇ ਤੇ ਫੇਿਰ ਮੈਂ ਪਿਆਜ ਪਿਊਜ ਕੱਟੇ ਮਸਾਲਾ ਬਣਾਇਆ ਉਹਦਾ ਮਸਾਲਾ ਬਣਾ ਕੇ ਤੇ ਫੇਰ ਮੈਂ ਉਸ ਵਿੱਚ ਟਮਾਟਰ ਪਰ ਥੋੜੀ ਦੇਹੀਂ ਮਸਾਲਾ ਥੋੜੇ ਪਿਆਜ ਤਾਂ ਤੇ ਫਿਰਰ ਬਣਿਆ ਨੀ ਜ਼ਿਆਦਾ ਮਸਾਲਾ ਥੋੜਾ ਘੱਟ ਹੀ ਸੀ ਫਿਰ ਵੀ ਮੈਂ ਬਣਾ ਦਿੱਤਾ
ਕਈ ਨਾ ਫਰਾਈ ਕਰਕੇ ਨਿੰਬੂ ਨਿਚੋੜ ਕੇ ਨਮਕ ਲਾ ਕੇ
ਅੱਛਾ ਉਹ ਤੇ ਬਹੁਤ ਸਵਾਦ ਲੱਗਦਾ ਹਾਂ ਉਹ ਜਿਆਦਾ ਸਵਾਦ ਲੱਗਦਾ
ਅੱਛਾ ਹਾਂ ਉਹ ਤੇ ਹੈ ਉਹ ਖੱਟਾ ਖੱ ਖੱਟਾ ਹੋ ਜਾਂਦਾ ਨਾ
ਹਮ ਉਹ ਤੇ ਸਵਾਦ ਲੱਗਦਾ
ਬੜਾ ਘੱਟ ਬਹੁਤ ਘੱਟ ਬਣਾਉਦੇ ਹ ਹਾਂਜੀ ਬਸ ਬਣਾਉਣ ਦਾ ਨੀ ਆਉਂਦਾ ਨਾ ਇਹ ਚੀਜ਼ਾਂ ਜਿਹਨੂੰ ਟਾਈਮ ਲੱਗ
ਹਾਂ ਉਹ ਤੇ ਹੈ ਬੱਚਿਆਂ ਦਾ ਕੰਮ ਕਰਨਾ ਫਿਰ
ਹਾਂਜੀ ਹਾਂਜੀ ਅੱਛਾ ਫੇਰ ਚਾਵਲ ਨਾਲ ਖਾਓਗੇ ਹੋਂਏਦਾਂ ਹੀ
ਨਾ ਨਾ ਹਾਂ ਬਹੁਤ ਸਵਾਦ ਬਣਦਾ ਤਰੀਆ ਲ ਮੈਂ ਕਿਧਰੇ ਖਾਦ ਆਇਆ ਮੈਨੂੰ ਭੁੱਲ ਗਿਆ
ਅੱਛਾ ਅੱਛਾ ਕਈ ਬਣਾਉਦੇ ਤਰੀ ਵਾਲਾ ਵੀ
ਹਾਂ ਤਰੀ ਉਹ ਖਾਧਾ ਹੋਇਆ ਵਾ ਕਿੱਧਰੇ ਬਨ ਭੁੱਲ ਗਏ ਕਿੱਥੇ ਖਾਧਾ ਸਾਡੇ ਕਿੱਧਰੇ ਰਿਸ਼ਤੇਦਾਰਾਂ ਘਰ ਖਾਧਾ ਹੋਣਾ
ਅੱਛਾ ਅੱਛਾ ਦਹੀਂ ਸ਼ਹੀਂ ਭੋ
ਹਾਂ ਦਹੀਂ ਕੇ ਜਿਆਦਾ ਜਹੜਾ ਸਵਾਦ ਲੱਗਦਾ ਦਾ ਵੀ ਵਰਦਾ ਹੀ ਹੈ ਨੀ ਸੀ ਅੱਜ ਤੇ ਉਹ ਮੈਂ ਫੇਰ ਕੀ ਕੀਤਾ ਫੇਰ ਟਮਾਟਰ ਪਾ ਲਏ ਤੇ ਦੋ-ਤਿੰਨ ਚਮਚੇ ਦਹੀਂ ਲਿਆਆ ਸੀ। ਉਹ ਮੈਂ ਫਿਰ ਵਿੱਚ ਪਾ ਤੇ।
ਅੱਛਾ ਅ
ਹਦ ਹੈ ਨਾਂ।
ਹਾਂ, ਬਣਦੀ ਸਵਾਦ। ਚੀਜ਼ਾਂ ਉਹੀਓ ਕੋਈ ਚੀਜ਼ਾਂ ਵਿੱਚ ਹੋਏ ਨਾ ਨਾ ਪਈਏ ਤੇ ਫ਼ਿਰ ਵੀ, ਹੁੰਦਾ ਕਿ ਚੱਲ ਐਂ ਨੀ ਪਾਇਆ।
ਹਮ, ਬਸ-ਬਸਹੋਰ ਕਿਆ, ਔਰ।
ਤੁਹਾਡੇ ਉੱਥੇ
ਸਾਡੇ ਤੇ ਮੌਸਮ ਸਹੀ ਹੈ ਏਧਰ ਮੌਸਮ ਸਹੀ ਆ। ਹਾਂ ਅੱਛਾ-ਅੱਛਾ
ਉਹ ਹਵਾ ਹਨੇਰੀ ਚੱਲਦੀ ਪਈ ਏ। ਦਰਬਾਰ ਸਾਹਿਬ ਲੈਗੇ ਸੀ ਤੇ ਉੱਥੇ ਵੀ ਅੱਜ ਮੌਸਮ ਵਧੀਆ ਹੋਇਆ। ਹਮ ਨਹੀਂ ਤੇ ਬਹੁਤ ਸੰਗਤ ਤੇ ਗਰਮੀ ਬੜੀ ਹੁੰਦੀ ਹੈ।
ਅੱਛਾ, ਕਦੀ ਗਏ ਹੋ ਮਨੀਕਰਨ ਜਾਣਦੇ ਹੋ
ਗਏ ਸੀ ਹੁਣ ਕਾਫ਼ੀ ਟਾਈਮ ਹੋ ਗਿਆ ਮੈਨੂੰ। ਹਾਂਜੀ, ਗਏ ਸੀ ਆਪ ਤੇ ਹੋ ਆਏਦੇ ਅਸੀ, ਮੈਂ ਘੱਟ ਹੀ ਗਈ ਫੇਰ ਕਾਕੇ ਨਾਲ। ਇੱਕ ਬੰਦਾ ਚੱਲ ਹੋ ਆਏ। ਹਮ, ਇਹਨਾਂ ਨੇ ਤੇ ਆਪੇ ਬਾਈਕ ਕਰਦੇ ਚੱਲ ਜਾਣਾ ਹੁੰਦਾ।
ਹਾਂ, ਨਹੀਂ ਨਾਲ ਗਰਮੀ ਬਹੁਤ ਐ। ਹਮ-ਹਮ-ਹਮ ਕਹਿੰਦੇ ਪਏ ਨੇ, ਪੰਜ ਤਰੀਕ ਤੱਕ ਜਿਆਦਾ ਗਰਮੀ ਪੈਣੀ ਏ।
ਹਾਂ, ਕਹਿੰਦੇ। ਹਾਂ, ਪੰਜ ਤਰੀਕ ਤੱਕ ਤੇ ਕਹਿੰਦੇ ਪਏ ਆ।
ਹਮ, ਆਹ ਫਿਰ ਉਸ ਤੋਂ ਬਾਅਦ ਹੀ ਥੋੜਾ ਸਹੀ ਹੋਏਗਾ।
ਕਹਿਣ ਦੀਆਂ ਗੱਲਾਂ ਏ। ਗਰਮੀ ਤੇ ਰਹਿਣ ਅਜੇ ਜੁ ਜੁਲਾਈ ਤੱਕ।
ਉਹ ਗਰਮੀ ਦੇ ਤਿੰਨ ਮਹੀਨੇ ਹੋਰ ਐ। ਅਗਸਤ ਦੇ ਐਂਡ ਚ ਕੀਧਰੇ ਜਾ ਕੇ ਅਗਸਤ-ਸਤੰਬਰ ਦੇ ਤਾਂ ਕਿਧਰੇ ਜਾ ਕੇ ਠੰਡਾ ਹੁੰਦਾ। ਹਾਂ, ਬਸ, ਬਸ, ਬਸ।
ਚਿਪ-ਚਿਪ ਵਾਲਾ ਮੌਸ
ਹਾਂ ਉਹ ਉਹ ਤੇ ਸਹਿਣ ਹੀ ਨਹੀਂ ਹੋਣਾ, ਐ ਤੇ ਫਿਰ ਸਹਿਣ ਹੁੰਂਦਾ, ਉਹ ਤੇ ਸਹਿਣ ਹੀ ਨੀ ਹੁੰਦਾ ਖ਼ਾਰਿਸ਼ ਹੁੰਦੀ ਤੇ ਚਿਪ-ਚਿਪ, ਚਿਪ-ਚਿਪ।
ਫੇਰ ਚੀਜ਼ਾਂ ਵੀ ਖ਼ਰਾਬ, ਸਿੱਲੀਆਂ ਸਲਾਬੀ
ਹਾਂ, ਬੜਾ ਬੁਰਾ ਹਾਲ ਹੂੰਦਾ। ਮੌਸਮ ਬੜਾ ਬੁਰਾ ਹੋਰ, ਚਲੋ ਰੱਬ ਦੇ ਬਣਾਏ ਦਿਨ ਨੇ।
ਹਾਂ, ਨਹੀਂ ਤਾਂ ਸਰਦੀਆਂ ਜਾਂਦੀਆਂ ਨੀ ਪਈਆਂ ਸੀ ਕਿੰਨੀ ਦੇਰ ਹੋ ਗਈ। ਸਾਰੇ ਕਹਿੰਦੇ ਗਰਮੀ ਜਾ
ਹਾਂ ਉਹ ਫਿਰ ਆ ਗਈ ਏ ਤੇ ਗਰਮੀ ਤੇ ਆਹ, ਚਲੋ ਹਰ ਗੱਲ ਜ਼ਰੂਰੀ ਆ। ਹੋਰ ਕੇ। ਹਾਂ ਤੇ ਹੋਰ ਕੇ। ਹੋਰ ਕੀ ਬਣ ਰਿਹਾ ਹੁਣ?
ਓਹੀਓ, ਉਹਨੂੰ ਸਵਾਇਆ ਸੀ ਤੇ ਮੈਂ ਕਿਹਾ ਚੱਲ ਤੁਹਾਨੂੰ ਫੋਨ ਕਰਾਂ ਪੁੱਛਾਂ ਹਾਲ ਚਾਲ ਬੜੀ ਦੇਰ ਹੋ ਗਈ। ਮੈਂ ਚਾਹ ਬਣਾਉਣ ਲੱਗੀ ਸੀ ਫਿਰ ਮੈਂ ਚਾਹ ਪੀ ਲਈ ਤੇ ਫਿਰ ਰੋਟੀ ਤੇ ਦਿਲ ਨੀ ਕਰਨਾ।
ਏ ਤੇ ਗੱਲ ਹੈ, ਹਾਂ। ਇਹ ਤੇ ਗੱਲ ਹੈ ਹੋਰ ਕੇ।
ਚਾਹ ਪੀਣੀ ਸੀ।
ਹੂ, ਨਾ ਇਸ ਟਾਈਮ ਵਿੱਚਾ ਚਾਰ ਦਾ ਟਾਈਮ
ਉਹ ਨਾ ਕਾਕੇ ਕਰਕੇ ਲੇਟ ਹੋ ਜਾਂਦੇ ਆ, ਨਹੀਂ ਤੇ ਉੱਠਾ ਉਹ ਕੁਛ ਤੰਗ ਵੀ ਕਰਦੇ ਪਏ ਸੀ ਚੱਲ ਉਹਨੂੰ ਸੁਾਨ ਲੱਗ ਪਏ ਫਿਰ ਇਏਦਾਂ ਹੀ
ਹੂ, ਅੱਛਾ, ਹੂ ਕੋਈ ਕੰਮ ਕੁਮ ਕਰਦੇ ਬੁਟੀਕ ਦਾ ਪਾਰਲਰ ਦਾ ਜਾਂ ਖੁਛ
ਪਾਰਲਰ ਤੇ ਨੀ ਅਸੀਂ ਕਰਦੇ ਹਾਂਜੀ, ਬ ਬੁਟੀਕ ਦਾ ਕਰ ਮਾੜਾ ਮੋਟਾ ਆਪਣਾ ਹੁਣ ਸੀਨੀ ਆ। ਬਾਹਰ ਦੇ ਤੇ ਹੁੰਦੇ ਨੀ, ਹੂ ਕਿਉਂਕਿ ਫਿਰ ਮੁਸ਼ਕ ਤੁਹਾਨੂੰ ਪਤਾ ਕਾਲਲੀ ਵੀ ਬੜੀ ਜਲਦੀ ਪੈ ਜਾਂਦੀ ਹੈ ਕਿ ਹਾਂ ਹੁਣੇ ਦੇ ਦੋ ਦੋ ਦਿਨ 'ਚ ਦੇ ਦੋ ਕੱਪੜੇ। ਫਿਰ ਹਾ ਇਸੇ ਕਰਕੇ ਹਜ ਤੇ ਮੈਂ ਬੰਦ ਹੀ ਕੀ ਤਾਂ
ਅੱਛਾ ਅੱਛਾ ਹਮ ਚਲੋ ਮੇਰੇ ਕੋਲ ਵੀ ਹੈ ਇੱਕ ਦੋ ਸੂਟ ਬਣਾ ਦੇਣਾ ਫਿਰ
ਕੋਈ ਗੱਲ ਨੀ ਆਉਣਾ ਤੁਸੀਂ ਏਦਾਂ ਤੇ ਲਾਣਾ ਨੀ ਚੱਕ ਕਦੇ ਕੋਈ ਬਾਨੇ ਸਿਰ ਹੀ ਆਉਗੇ ਕੋਈ ਬਾਨੇ ਸਿਰ ਹੀ ਆਣਾ ਹੈਨਾ ਵੀਈ
ਕੋਈ ਕੰਮ ਹੋਏ ਤਾਂ ਬੰ ਦਾ ਆਉਂਦਾ ਜਾਂਦਾ ਉਹ
ਉਹ ਤੇ ਹੈ ਨਾਲੇ ਦੂਰ ਕਰਕੇ ਫੇਰ ਬੲ ਔ ਹੋ ਜਾਂਦਾ ਕਿਰਨਲ ਜਾਈਏ ਅਸੀ
ਬਸ ਬਸ ਕੋਈ ਗਰਮੀ ਕਰਕੇ ਨਾ ਮਨ ਵੀ ਨਹੀਂ ਕਰਦਾ ਨਿਕਲਣ ਦਾ ਹਾਂ ਹਮ ਗਰਮੀ ਕਰਕੇ ਮਨ ਵੀ ਨੀ ਕਰਦਾ ਕਿੱਥੇ ਨਾ ਨਾ ਕਿੱਥੇ ਕੋ ਹੁਣ ਨ ਹਣ ਰੇਰੋ ਹੋ ਜਾਂਦੀ ਆ ਬ ਦੋੜਾ ਭੱਜੀ ਕਰ ਸਕ ਕਜ ਆ ਕਰਚ ਹਮ ਹਾਂ ਸਰੀਰ ਨੀ ਆਇਆ ਉਹਹਾ
ਪ੍ਰਬ ਆਦਾ ਪਿਆ ਨਾ ਪਾਠ ਸ਼ੁਰੂ ਹੋ ਜਾਂਦੇ ਗੁਰਦੁਆਰੇ ਮੈਂ
ਆ ਨਾ ਨਾ ਕਿੱਥੇ ਕੋਈ ਮੈਂ ਤੇ ਨ ਮੈਂ ਜਾ ਹੀ ਨਹੀਂ ਸਕਦੇ ਕੋਈ ਲੈ ਕੇ ਜਾਏ ਫੇਰ ਮੈਂ ਚਲੇ ਜਾ ਅਗਰ ਕੋਈ ਲੈ ਜਾਣ ਮੈਂ ਹਾਂ ਆਰ ਆ ਜਾਂਦਾ ਕੱਲੇ ਜਾਮ ਪਹਿਲੇ ਜਾਂਦੀ ਨਾ ਪਰ ਹੁਣ ਸਰੀਰ ਥੋੜ੍ਹਾ ਕਮਜ਼ੋਰ ਹੋਇਆ ਠੀਕ ਨੀ ਹੁੰਦਾ ਕਮਰ ਦਰਦ ਗੋਟੇ ਦਰਦ ਬਸ ਐਜ ਈ ਰਹਿੰਦਾ ਸਰੀਰ ਥੋੜਾ ਜਿਹਾ ਉਹ ਫਿਰ ਮਨ ਨੀ ਕਰਦਾ ਜਾਨ ਤੇ ਫੇਰ ਸਾਡੇ ਇੱਧਰੋਂ ਬਾਹਰੋਂ ਕਿਧਰੋ ਅਛਾ ਮਿਲਣਾ ਵੀ ਔਖਾ ਹੁੰਦਾ ਫੇਰ ਪੈਦਲ ਚੱਲਣ ਨੀ ਆਉਂਦਾ
ਅੱਛਾ ਅੱਛਾ
ਹਾਂ ਉਸ ਕਰਕੇ ਨਾ ਫੇਰ ਥੋੜਾ ਹੋ ਜਾਂਦਾ
ਆਟੋ ਵਾਲਿਆਂ ਦੇ ਕਿਰਾਏ ਬੜੇ ਏ
ਹਾਂ ਫੇਰ ਡੇਢ ਦੋ ਸੋ ਰੁਪਆ ਭਰ ਕੇ ਗੁਰਦੁਆਰੇ ਜਾਏ ਤੇ ਫਿਰ ਕਿੱਥੇ ਵਾਰਾ ਖਾਂਦਾ ਹਮ ਤੇ ਫੇਰ ਬੱਸਾਂ ਚ ਖੜੇ ਹੋ ਬੱਸ ਚ ਫਿਰ ਖੜੇ ਰੋ ਖੜੇ ਰੋ ਆਣਾ ਬਸ ਨੇ ਹੁਨ ਪਤਾ ਨੀ ਕਿਹੇ ਲ ਆਨਾ ਕਿੜੇ ਲ ਆਉਣਾ ੳ ਹੁਣ ਟਾਈਮ ਹੀ ਨੀ ਸਾਨੂੰ ਪਤਾ ਤੇ ਲੱਗਦਾ ਇਸੇ ਨਾਲ ਨਾ ਬਈ ਕਿਹੜੇ ਵੇਲੇ ਬਸ ਨੇ ਆਉਣਾ ਉੰਝ ਭਾਵੇਂ ਕੋਲੋ ਲੰਘ ਜੇਅਗਰ ਅਸੀਂ ਸਕੂਟਰੀ ਤੇ ਜਾ ਜਾ ਆਨੇ ਹਾਂ ਹਾਂ ਨਹੀਂ ਤੇ ਫਿਰ
ਉਹੀ ਨਾ ਜਦੋਂ ਜਿਸ ਚੀਜ਼ ਦੀ ਲੋੜ
ਹਾਂ ਬਸ ਬਸ ਬਸ ਬਸ ਏ ਗਲ ਏ ਹੋਰ ਕੋਈ ਨੀ ਬਸ ਬਈ ਏਤਾਂ ਜਾਣ ਨੂੰ ਕੋਈ ਟਾਈਮ ਸੀ ਜਾਂਦੇ ਸੀ ਰੋਜ਼ ਗੁਰਦੁਆਰਾ ਜਾਂਦੇ ਸੀ ਇੱਕ ਦਿਨ ਨਾਗਾ ਨਹੀਂ ਸੀ ਪੈਂਦਾ ਜਿਸ ਦਿਨ ਨ ਨਾ ਜਾਣਦੇ ਸੀ ਇਸ ਤਰ੍ਹਾਂ ਲਗ ਪਤਾ ਨੀ ਕੀ ਕੋਈ ਚੀਜ਼ ਗੁੰਮ ਹੋ ਗਈ ਕੀ ਹੋ ਗਿਆ ਤੇ ਹੁਣ ਛੇ ਮਹੀਨੇ ਹਾਂ ਹੁਣ ਛੇ ਮਹੀਨੇ ਹੋ ਗਏ ਨੇ ਬਸ ਨਿਕਲਣਾ ਹੀ ਆ ਸ਼ਰੀਰ ਹਾਂ ਹਾਂ ਦੂਰ ਤੇ ਫਿਰ ਸਰੀਰ ਵੀ ਤੇ ਬੰਦੇ ਦਾ ਨਾ ਉਹੋ ਜਿਹਾ ਫਿਰ ਉਦਮੀ ਸਰੀਰ ਵੀ ਹੋਵੇ ਉਸ ਕਰਕੇ ਫੇਿਰ ਮੁਸ਼ਕਿਲ ਜਿਹਾ ਹੀ ਥੋੜਾ ਲੱਗਦਾ ਆਉਨਾਂ ਜਾਣਾ ਹਾਂ
ਹਮ
ਠੀਕ ਏ
ਹਾਂਜੀ ਹਾਂਜੀ ਸਭ ਠੀਕ ਤੁਸੀਂ ਸੁਣਾਓ ਪੋਤਰੇ ਵਗੈਰਾ ਬੱਚੇ
ਹਾਂ ਸਭ ਠੀਕ ਠਾਕ ਵਧੀਆ ਫਸਟ ਕਲਾਸ ਸ
ਲੱਗੇ ਸਕੂਲ ਲਈ ਜਾਂਦੇ ਬੱਚੇ
ਹਾਂ ਸਕੂਲ ਤੇ ਉਹ ਹਜੇ ਸਾਡੇ ਹੈ ਕੋਈ ਨੀ ਸਕੂਲ ਵਾਲੇ ਬੱਚੇ ਉਹ ਬੇਟਾ ਉਹ ਕੰਮ ਜਾਂਦਾ ਹੈ ਤੇ ਨਿਕਲਣੇ ਤੁਹਾਡੇ ਤੋਂ ਉਹ ਫੇਿਰ ਆਪਣੇ ਕੰਮ ਸੁੱਤੇ ਹੁੰਦੇ ਨੇ ਬਸ ਵੋਟੀ ਉਹ ਫਿਰ ਹੁਣ ਫੇਰ ਮਾੜਾ ਮੋਟਾ ਕਰਦਾ ਹੁੰਦਾ ਕੰਮ ਕਰਨਾ ਹੁੰਦਾ ਉਹ ਲੱਗੀ ਰਹਿੰਦੀ ਹੈ ਤੇ ਛੋਟੀ ਵੀ ਛੋਟਾ ਕਾਕਾ ਤੁਹਾਡੇ ਵਾਂਗੂ ਉਹ ਫਿਰ ਬਸ ਆਹ ਫੇਰ ਉਹਦੇ ਵਿੱਚ ਹੀ ਰੁ ਜਿਰਾ ਤੇ ਉਹ ਹੋਰ ਘਰ ਦਾ ਕੰਮ ਵੀ ਕਰਨਾ ਉਹਨੂੰ ਵੀ ਸੰਭਾਲਣਾ ਫੇਿਰ ਔਖਾ ਹੀ ਹੁੰਦਾ ਹਾਂ ਫ ਮੈਂ ਇਨਾ ਕਰ ਨੀ ਨਾ ਸਕਦੀ ਕੰਮ ਮੇਰੇ ਕੋਲ ਥੋੜਾ ਹਾਂ ਉਹ ਫ ਤਾਂ ਕਰਕੇ ਫਿਰ ਭਏ ਦੌੜੋ ਹੀ ਕਰਦੀ ਆ ਥੋੜੀ ਹਮ ਹਮ ਹੋਰ ਸਭ ਠੀਕ ਹੈ ਹਾਂ ਬਸ ਲਾਗੇ ਲਾਂਗੇ ਹਾਂ ਲਾਂਗੇ ਚਲੋ ਠੀਕ ਹੈ ਫਿਰ ਠੀਕ ਹੈ, ਹ ਅੱਛਾ ਸਤਿ ਸ੍ਰੀ ਅਕਾਲ ਕਰਾਂਗੇ ਕਰਾਂਗੇ।
ਠੀਕ